ਹੈਲੋ ਹਾਂਜੀ ਦੀਦੀ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
ਹੋਰ ਠੀਕ ਹੋ ਜੀ।
ਹਾਂਜੀ ਤੁਸੀਂ ਠੀਕ ਹੋ ਜੀ ਘਰ ਪਰਿਵਾਰ ਠੀਕ ਆ ਜੀ। ਬੈਠੇ ਹਾਂ ਜੀ ਮੈਂ ਸੁਣਿਆ ਜੀ ਤੁਸੀਂ ਅੰਮ੍ਰਿਤਸਰ ਗਏ ਸੀ।
ਹਾਂ ਮੈਂ ਗਈ ਸੀ ਅੰਬਰਸਰ ਬੋਹਤ ਸੋਹਣੇ ਦਰਸ਼ਨ ਹੋਏ ਗੁਰਦੁਆਰੇ ਸਾਹਿਬ ਦੇ ਤੁਆਨੂੰ ਕਿਨੇ ਦੱਸਿਆ ਮੈਂ ਅੰਬਰਸਰ ਗਈ ਸੀ।
ਮੈਨੂੰ ਤਾਂ ਕਿਸੇ ਨੇ ਦੱਸਿਆ ਸੀ।
ਅੱਛਾ, ਅੱਛਾ, ਹਾਂ ਉਹਨਾਂ ਮੈ ਐਕਚੁਲੀ ਪਤਾ ਕੀ ਆ ਸੋਸ਼ਲ ਮੀਡੀਆ ਐਪ ਜਿਵੇਂ ਹੁਣ ਆ ਗਿਆਂ ਨੇ ਤੇ ਮੈਂ ਇੰਸਟਾ ਇੰਸਟਾਗ੍ਰਾਮ ਤੇ ਵੀ ਪਾਇਆ ਸੀ ਵਟਸਪ ਤੇ ਵੀ ਪਾਇਆ ਸੀ, ਫੇਸਬੁੱਕ ਤੇ ਵੀ ਪਾਇਆ ਸੀ, ਸ਼ਾਇਦ ਤੁਸੀਂ ਉੱਥੋਂ ਹੀ ਪਤਾ ਲੱਗਿਆ ਹੋਏਗਾ ਸ਼ਾਇਦ ਤੁਹਾਨੂੰ
ਹਾਂਜੀ ਹਾਂ।
ਅੱਜ ਕੱਲ੍ਹ ਨਾ ਐਪ ਦਾ ਦੇਖੋ ਕਿੰਨਾ ਸੁੱਖ ਹੈ। ਬੰਦਾ ਹੁੰਦਾ ਕਿ ਅਤੇ ਇਹ ਤਾਂ ਪਤਾ ਕਿੱਤੇ ਲੱਗ ਜਾਂਦਾ, ਕਿ ਹਾਂ ਇਹ ਬੰਦਾ ਅੱਜੇ ਇੱਥੇ ਗਿਆ ਸੀ।
ਦੋ ਤੇ ਕਿੰਨਾ ਕੁ ਖਰਚਾ ਲੱਗ ਗਿਆ ਸੀ। ਹੈਲੋ। ਹੈਲੋ।